ਜਿਮੇ ਕੇਯਾ
ਬਦੀਆ ਜੀ ਤੁਸੀਂ ਦੱਸੋ।
ਵਸ ਵਦੀਆ, ਹੋਰ ਰੋਟੀ ਖਾਲੀ?
ਹੰਜੀ, ਖਾਲੀ ਜੀ।
ਕੀ ਬਨਾਯਾ?
ਅਸੀਂ ਫਲੀਆਂ ਜੀ।
ਫਲੀਆ, ਹੁ ਵਦੀਆ ਹੈਗੀ ਸਬਜ਼ੀ
ਹਾਂਜੀ।
ਹੋਰ ਕੀ ਰੇ, ਫੈਮਲੀ ਠੀਕੇ?
ਹਾਂਜੀ, ਸਾਰੇ ਵਦੀਆ ਤੁਸੀਂ ਦੱਸੋ ਜੀ।
ਬਸ ਵਦੀਆ-ਵਦੀਆ, ਕੀ ਕਰਰੇ?
ਕੁਛ ਨੀ ਹੁਣ ਤਾਂ ਫਰੀ ਸੀਗੀ, ਰੋਟੀ ਖਾ ਕੇ ਚਾ ਪੀ ਕੇ ਬੈਠੇ ਸੀ।
ਗਰਮੀ ਬੜੀ
ਹਾਂਜੀ, ਬੋਤ ਗਰਮੀ ਆ ਬਾਰ ਤਾਂ।
ਹੂੰ, ਬਾਰ ਨਿਕਲਣ ਨੂੰ ਦੇਲ ਨੀ ਕਰ ਰਿਆ।
ਹੋਰ ਕੀ।
ਹੋਰ ਸੁਣਾਓ?
ਹੋਰ ਵਧੀਆ।
ਹਾਂ, ਕੈਂਦੇ ਹੀ ਅੱਜ ਬਾਰਿਸ਼ ਹੈਗੀ ਐ।
'ਦੇਖੋ ਮੌਸਮੀ ਜਿਆਂ ਤਾਂ ਹੈਗਾ।
ਹਾਂਜੀ, ਹਾਂਜੀ।
ਹਾਂਜ਼
ਹਾਂ। ਕੱਲ ਬਵੰਜਾ ਡਿਗਰੀ ਸੀ, ਫਿਫਟੀ ਟੂ।
ਅੱਛਾ!
ਹੂੰ, ਅੱਜ ਪਤਾ ਨੀ ਕਿੰਨੀ ਡਿਗਰੀ ਹੈਗੀ ਉ।
ਕੱਲ੍ਹ ਤਾਂ ਬੋਹਤ ਗਰਮੀ ਸੀ, ਅੱਜ ਤਾਂ ਹਜੇ ਫਿਰ ਵੀ ਹਵਾ ਚੱਲੀ ਜਾਂਦੀ ਹੈ ਜੀ ਥੋੜ੍ਹੀ ਬਹੁਤੀ।
ਹਾਂਜੀ, ਹਾਂਜੀ ਬਟ ਅਸੀਂ ਨਾ ਬਾਰ ਨੀ ਨਿਕਲਦੇ। ਬਾਰ ਵੈਸੇ ਸਾਨੂੰ ਪਤਾ ਹੀ ਏਸੀ ਥੱਲੇ ਬੈਠੇ- ਠੇ ਰੇਨੇ ਆਂ।
ਅੱਛਾ ਜੀ।
ਆਹ। ਨਈ, ਗਰਮੀ ਬੜੀ ਏ ਨਾ, ਬਾਰ ਨੀ ਨਿਕਲਣ ਨੂੰ ਦਿਲ ਕਰਦਾ।
ਹਾਂ
ਗੱਲ ਐ ਏ।
ਅਸੀਂ ਤਾਂ ਪੱਖੇ ਨੀਚੇ ਹੁੰਨੇ ਆਂ, ਏਨੀ ਗਰਮੀ ਨੀ ਹੁੰਦੀ ਸਾਡੇ ਤਾਂ, ਓ ਹੁੰਦੀ ਤਾਂ ਹੈਗੀ ਵੀ, ਜਾਦਾ ਨੀ ਹੁੰਦੀ।
ਐਕਚਲੀ ਜੇੜੇ ਥੱਲੇ ਵਲੇ ਕਮਰੇ ਹੁੰਦੇ ਨਾ, ਓ ਹੁੰਦੇ ਨੇ ਠੰਡੇ।
ਹਾਂਜੀ।
ਜੇੜੇ ਉੱਪਰ ਵਾਲੇ ਹੁੰਦੇ ਆ, ਓਥੇ ਬੋਤ ਗਰਮੀ ਹੁੰਦੀ ਆ।
ਹਾਂਜੀ।
ਹੋਰ, ਕਿਤੇ ਪਲੈਨ ਨੀ ਬਣਾਇਆ ਜਾਣ ਦਾ?
ਨਹੀਂ ਜੀ, ਹਜੇ ਤਾਂ ਨੀ ਬਣਾਇਆ।
ਅਹੂੰ, ਕਰੋ ਪਲੈਨ, ਘੁੰਮੋ ਫਿਰੋ।
ਘਰੇ ਕਹਿਣਦੇ ਕੀ ਕਰਨਾ ਘੁੰਮ ਫਿਰ ਕੇ, ਘਰੇ ਈ ਕੰਮ ਬਥੇਰੇ ਨੇਗੇ, ਏਥੇ ਈ ਘੁੰਮਣਾ ਸਾਡਾ ਤਾਂ ਕਹਿਣਗੇ।
ਆਹੋ ਓਈ ਗੱਲ ਹੈਗੀ ਐ। ਸਾਡੇ ਨਾਲ ਦੇ ਨਾ, ਓ ਮਨਾਲੀ ਗ‌ਏ ਹੀ। ਤੇ, ਓਥੇ ਬੋਤ ਬਰਫ਼ ਪਈ ਓਈ ਆ।
ਅੱਛਾ! ਫੇਰ ਤੁਸੀਂ ਨੀ ਗਏ?
ਆ ਸਾਨੂੰ ਨੀ ਨਾ ਅਹੀ ਜੋ ਓ ਹੈਗੇ ਨਾ, ਕੰਮ ਕਰਦੇ ਆਂ। ਹੂੰ, ਹੂ, ਹੂ -ਸਾਨੂੰ ਕਿੱਥੇ ਛੁੱਟੀ? ਹੋਰ!
ਹੋਰ ਵਧੀਆ ਹੈਗੇ। ਤੁਸੀਂ ਤਾਂ ਸਾਰਾ ਕੁਛ ਮੁੱਲ ਦਾ ਹੋਊਗਾ ਹਨਾ। ਦਾਲ, ਪਾਣੀ, ਦੁੱਧ।
ਸਾਰਾ ਕੁਛ।
ਅੱਛਾ।
ਸਾਰਾ ਕੁਛ, ਹੁਣ ਤੇ ਚਾਅ ਪੀ ਨੂੰ ਨੀ ਦਿਲ ਕਰਦਾ, ਪਾਣੀ ਪੀ -ਪੀ ਕੇ ਪੇਟ ਆਫਰੀ ਜਾਣ ਦਿਆ।
ਹਾਂਜੀ, ਤੁਸੀਂ ਗੈਂਸ ਤੇ ਬਣਾਉਣੇ ਓ ਰੋਟੀ?
ਹਾਂ, ਗੇਸ ਤੇ।
ਅੱਛਾ ਠੀਕ, ਅਸੀਂ ਚੁਲੇ ਤੇ।
ਹੂੰ ਓ ਕੋਣ ਮੇਰਾ ਵੀ ਬੜਾ ਦਿਲ ਕਰਦਾ ਮੈਂ ਓਥੋਂ ਦੀ ਖਾਵਾਂ। ਕੱਲ ਨਾ ਐਕਚੁਲੀ ਪਤਾ ਕੀ ਕੱਲ ਨਾ, ਮੰਮਾ ਨੇ ਓ ਬਣਾਏ ਸੀ। ਕਰੇਲੇ ਵਗੈਰਾ ਤੇ ਮੰਮਾ ਕੈਂਦੇ ਮੇਰਾ ਦਿਲ ਕਰਦਾ, ਓ ਵਾਲੀ ਨਾਨ ਵਾਲੀ ਜੇੜੀ ਰੋਟੀ ਨੀ ਹੁੰਦੀ। ਤੰਦੂਰੀ ਨਾਨ, ਓ ਬਣਾ ਕੇ ਖਾਈਏ। ਪਰ ਅਹੀਂ ਏਥੇ ਕੰਮ ਨੀ, ਹਾਂ -ਹਾਂ ਓ ਪਿੰਡਾਂ 'ਚ ਹੁੰਦੀ ਨਾ। ਤੰਦੂਰ ਲੱਗੇ ਹੁੰਦੇ ਨੇ।
ਹਾਂਜੀ, ਅਸੀਂ ਲਿਆ ਹੋਇਆ ਗਾ ਤੰਦੂਰ ਤੇ, ਉਹ ਮੰਮੀ ਘਰੀ ਬਣਾ ਲੈਂਦੇ ਹੁੰਦੇ ਆ, ਉਹਦੇ ਤੇ ਸੈਡ ਤੇ ਲਾ ਕੇ ਨਾ, ਸੈਡ ਜਂ ਤੇ ਲਾਉਂਦੇ ਹੁੰਦੇ ਆ ਪਾਣੀ ਜਾ ਲਾ ਕੇ। ਮੰਮੀ ਬਣਾਉਂਦੇ ਹੁੰਦੇ ਗੈਸ ਤੇ ਅਸੀਂ ਨੀ ਰੋਟੀ ਬਣਾਈ ਹੈਗੀ ਕਦੇ ਵੀ, ਕਿਉ ਕਿ ਲੱਕੜਾਂ ਹੁੰਦੀਆਂ ਨੇ ਗੀਆਂ ਖੇਤ ਚ ਪਿੰਡ ਚ ਹਨਾ। ਤੇ ਉੱਥੇ ਲੱਕੜਾ ਲੇ ਆਉਣੇ ਆ, ਤੇ ਚੁੱਲ੍ਹੇ ਬਣਾਉਣੇ ਹੁਨੇ ਆ, ਗੈਸ ਦੀ ਰੋਟੀ ਜਿਹੜੀ ਗੈਸ ਤੇ ਬਣਾਉਣੇ ਰੋਟੀ ਨਾ ਉਹ ਚ ਗੈਸ ਬਣ ਜਾਂਦੀ ਐ। ਚੁੱਲ੍ਹੇ ਆਲੀ ਰੋਟੀ 'ਚ ਗੈਸ ਨੀ ਹੁੰਦਾ।
ਅੱਛਾ, ਇਹ ਵੀ ਗੱਲ ਹੁੰਦੀ ਐ।
ਹਾਂਜੀ, ਉਹ ਵਧੀਆ ਹੁੰਦੀ ਐ ਚੂਲੇ ਆਂਲੀ।
ਠੀਕ ਐ ਠੀਕ ਐ, ਇਹ ਤੇ ਜ਼ਿਆਦਾਤਰ ਗੈਸ ਦੇ ਖਾਧੀ
ਨਹੀਂ ਇੱਕ ਸ਼ ਗਰਮੀ ਹੋ ਜਾਂਦੀ ਆ, ਨਾ ਖੜ੍ਹ ਕੇ ਰੋਟੀ ਨੀ ਬਣਾਈ ਜਾਂਦੀ, ਫਿਰ ਚੁੱਲ੍ਹੇ 'ਤੇ ਤਾਂ ਬਹਿ ਕੇ ਬਣਾ ਲੈਂਨੇ ਹੁੰਨੇ ਆ। ਤੇ ਨਾਲ ਹੀ ਉੱਥੇ ਹਵਾ ਲੱਗਦੀ ਰਹਿੰਦੀ ਆ, ਚੁੱਲੇ ਤੇ।
ਹਾਂ ਇਹ ਵੀ ਗੱਲ ਐ, ਫੇਰ ਸ਼ਾਮ ਦੀ ਠ ਠੰਡੀ ਹਵਾ ਆਦੀ ਹਾਨਾ ਰਾਤੀ।
ਹਾਂਜੀ।
ਇਹ ਵੀ ਬੜਾ ਫ਼ਰਕ ਪੈ ਜਾਂਦਾ ਐ।
ਹੂੰ, ਅਸੀਂ ਪੈਂਨੇ ਵੀ ਸਾਰੇ ਬਾਹਰ ਹੀ ਹੁੰਨੇ ਆ, ਕੂਲਰ ਲਾ ਕੇ ਮੰਜੇ ਡਾ ਕੇ ਇੱਕ ਹੂੰ, ਅੰਦਰ ਤਾਂ ਫਿਰ ਰਾਤ ਨੂੰ ਦਮ ਜਾ ਘੱਟ ਦਾ ਗਨਾ।
ਹਾਂ ਹਾਂ ਇਹ ਵੀ ਗੱਲ ਹੁੰਦੀ ਐ।
ਹੂੰ।
ਹੂੰ। ਸਾਡੇ ਨਾ ਸਾਡੀ ਗਲੀ 'ਚ ਹੁੰਦੇ, ਏਸੀ ਇੱਕ ਦੇ ਘਰ 'ਚ ਤਿੰਨ ਤਿੰਨ ਏਸੀ ਐ। ਤੇ ਲੋਡ ਘੱਟ ਚੁੱਕਦਾ ਸਾਡਾ ਏ ਸੀ।
ਤੇ ਫੇਰ ਐਈ ਹੁੰਦਾ ਨਾ, ਹੁਣ ਸਾਰਿਆਂ ਨੇ ਏ ਸੀ ਲਵਾ ਰੱਖਿਆ ਜੀ, ਲੇਕਿਨ ਪਿੰਡ 'ਚ ਤਾਂ ਕਿਸੇ ਕਿਸੇ ਘਰ ਦਾ ਹੀ ਹੁੰਦਾ।
ਹਾਂ, ਸਾਰੇ ਦਿਨ ਇਹ ਵੀ ਫ਼ਰਕ ਪੈ ਜਾਂਦਾ।
ਹਾਂਜੀ।
ਹਾਂ, ਹੋਰ?
ਹੋਰ ਵਧੀਆ ਜੀ।
ਅਹੀ ਹ ਵੀ ਸੋਚਿਆ ਹੀ, ਸਾਡੀ ਫੈਮਿਲੀ ਕਿ ਆਪਾਂ ਵੀ ਨਾਨਕੇ ਚਲੋਂ ਚੱਲੀਏ। ਤੇ ਨਾਨਕੇ ਵਾਲੇ ਬੁਲਾਉਂਦੇ ਪਏ ਸੀ, ਸਾਡੇ ਨਾਨਕੇ ਅਟਾਰੀ ਹੈਗਾ ਨਾ।
ਅੱਛਾ।
ਤੇ ਇਹ ਵੀ ਸੋਚਣ ਡੇਆ ਕਿ ਅਟਾਰੀ ਚੱਲਦੇ ਆ। ਤੇ ਮੈਂ ਕਿਹਾ ਹਾਂ, ਚ ਮੰਮਾ ਕਹਿੰਦੇ ਵੈਸੇ ਗਰਮੀ ਬਹੁਤਂ ਹੈਗੀ ਐਂ।
ਹਾਂਜੀ ਗਰਮੀ ਤਾਂ ਹੈ ਈ।
ਹਾਂ ਤੇ ਹੁਣ ਮੇਰੇ ਮਾਮਾ ਜ ਕਹਿੰਦਾ ਅਟਾਰੀ ਵਿੱਚ ਤੇ, ਆਹੀਂ ਆਪਣੇ ਘਰ 'ਚ ਤੇ ਏਸੀ ਲਾਏ ਓਏ ਦੋ ਆਇਓ।
ਆਹੀਂ ਅਹੀ ਏਸੀ ਤੋਂ ਬਿਨਾ ਥੋੜਾ ਨਾ ਰੱਖਣਾ।
ਅੱਛਾ।
ਹਾਂ, ਕਿੱਥੇ ਤੁਸੀਂ?
ਅਸੀਂ ਏਧਰ ਮਾਨਸਾ ਸਾਹਿਬ।
ਅੱਛਾ, ਦੂਰ ਐ।
ਹਾਂਜੀ।
ਹੂੰ, ਆਇਓ ਚੱਕਰ ਲਾਇਓ, ਏਧਰ ਅੰਮ੍ਰਿਤਸਰ।
ਹਾਂਜੀ, ਕੋਈ ਨੀ ਆਜਾਗੀਂ।
ਹਾਂਜੀ, ਹੋਰ ਵਧੀਆ ਸਭ।
ਹਾਂਜੀ ਸਭ ਵਧੀਆ ਜੀ।
ਕਿੰਨੇ ਵਜੇ ਸੋਂਦੇ?
ਐਂ ਰਾਤ ਨੂੰ ਅਸੀਂ ਤਾਂ ਫੋਨ ਫੁਨ ਦੇਖਦੇ ਆਂ ਨਾ ਮੈਂ ਤੇ ਬ੍ਰਦਰ ਬ੍ਰਦਰ ਤਾਂ ਨੌ ਵੱਜ ਜਾਂਦੇ ਐ। ਮੰਮੀ ਡੈਡੀ ਤੇ ਦਾਦੀ ਤਾਂ ਪੈਲੇ ਈ ਸੌ ਜਾਂਦੇ ਆ, ਸੱਤ ਕੁ ਵਜੇ ਕੰਮ ਕਰ ਲੈਂਦੇ ਆ, ਅੱਠ ਕੁ ਵਜੇ ਪੈ ਜਾਂਦੇ ਆ।
ਲੈ ਬੋਤ ਜਲਦੀ।
ਹੋਰ ਫੇਰ ਸਵੇਰੇ ਮੰਮੀ ਜਲਦੀ ਉੱਠਣਾ ਪੰਜ ਵਜੇ ਬੱਚਿਆਂ ਨੂੰ ਨੀਰਾ ਪਾਉਣਾ ਧਰ ਗੋਵਾ ਸੁਟਨਾ।
ਅੱਛਾ-ਅੱਛਾ, ਠੀਕ ਏ, ਠੀਕ ਏ, ਠੀਕ ਏ। ਚਲੋ ਹੋਰ ਸੁਣਾਓ, ਪਰਿਵਾਰ ਚ ਕੌਣ ਕੌਣ ਰੈਂਦੈ।
ਮੰਮੀ, ਡੈਡੀ, ਦਾਦੀ, ਬ੍ਰਦਰ ਤੇ ਮੈਂ ਪਨੀ ਸਿਸਟਰ ਮੈਰਿਡ ਨੇ।
ਅੱਛਾ।
ਹਾਂ
ਠੀਕ ਆ। ਹੋਰ ਬ੍ਰਦਰ
ਬ੍ਰਦਰ ਛੋਟਾ ਜੀ ਮੇਰੇ
ਅੱਛਾ ਪੜ੍ਹਦਾ ਹੋਨਾ।
ਹਾਂਜੀ ਪੜ੍ਹਦਾ ਜੀ।
ਹਾਂ ਚਲੋ ਵਧੀਆ। ਹੋਰ
ਹੋਰ ਵਧ, ਹਾਂਜੀ ਹੁਣ ਫ੍ਰੀ ਸੀ ਬਸ ਚਾਰ ਕੁ ਵਜੇ ਹਾਂਜੀ ਪਈ ਸੀ, ਬਸ ਚਾਰ ਕੁ ਵਜੇ ਮੰਮੀ ਨਾਲ ਮੱਝਾਂ ਨੂੰ ਨੀਰਾ ਪਵਾ ਦੂੰਗੀ।
ਅੱਛਾ-ਅੱਛਾ ਤੂਹੀ ਵੀ ਹੈਲਪ ਕਰਦੇ ਹੋਨੇ।
ਹਾਂਜੀ ਕ ਕਰ ਦਿੰਦੀ ਹੁੰਦੀ ਆ, ਲੇਕਿਨ ਮੈਨੂੰ ਧਾਰ ਨਹੀਂ ਕੱਢਣੀ ਆਉਂਦੀ।
ਅੱਛਾ-ਅੱਛਾ ਹੌਲੀ-ਹੌਲੀ ਸੇਖ ਲੋਗੇ।
ਹਾਂਜੀ ਮੈਨੂੰ ਕੈਂਦੇ ਹੁੰਦੇ ਸੀ, ਮੈਂ ਕੈਂਦੀ ਮੈਨੂੰ ਅਲਖਤ ਆਂਦੀ ਬੈਠੀ ਸੀ। ਕੈਂਦੇ ਦੁੱਧ ਪੀਣ ਵੇਲੇ ਤਾਂ ਉਦੀ ਬਾਟੀ ਕਰ ਦਿੰਦੀ ਆ ਸੇਖ ਵੀ ਲੈ।
ਅੱਛਾ-ਅੱਛਾ। ਹਾਂ ਐ ਵੀ ਗੱਲ ਸਹੀ ਏ। ਚਲੋ ਕੋਈ ਨੀ ਤਾਨੂੰ ਸਬਜ਼ੀਆਂ ਵੀ ਆਂਦੀਆਂ ਹੋਨੀਆ, ਸਾਡੇ ਏਥੇ ਨਾ ਹਰ ਚੀਜ਼ ਮੈਂਗੀ ਏ।
ਹਾਂਜੀ ਬਾਰ ਤਾਂ ਐਵੇਂ ਹੂੰਦੈ ਨਾ।
ਹਾਂ ਪਰ ਜੀ ਜਿੱਥੇ ਚਲੋ ਮੈਂ ਕਰਦੀ ਨਾ ਉੱਥੇ ਵੀ ਪਿੰਡ ਵਾਲਾ ਹੀ ਦੁੱਧ ਆਂਦੈ। ਚਲੋ ੳ ਵੀ ਵਧੀਆ ਹੈਗਾ ਦੁੱਧ।
ਹਾਂਜੀ
ਹਾਂ ਅੱਜ ਆਪਾਂ ਚਾ ਪੀਤੀ ਨੀ, ਸਾਨੂੰ ਇੰਨੀ ਗਰਮੀ ਲੱਗੇ ਕੱਲ ਵੀ ਮੈਂ ਚਾ ਪੀਤੀ ਦੋ ਕੁੱਟ ਪੀਤੀ ਤੇ ਮੈਨੂੰ ਘਬਰਾਹਟ ਜਿ ਹੋ ਗੀ, ਫੇਰ ਮੈਂ ਕਿਤੇ ਜਾ ਕੇ ਲੱਸੀ ਪੀਤੀ।
ਚਾ ਤਾਂ ਹੁਣ ਗਰਮੀ ਵਾਲੀ ਏ ਨਾ, ਘੱਟ ਪੀਨੇ ਆ ਅਸੀਂ। ਜਾਂ ਫਿਰ ਨਿੰਬੂ ਪਾਣੀ ਜਿਆਦਾ ਪੀਆ ਕਰੋ।
ਹਾਂ ਨਿੰਬੂ ਪਾਣੀ, ਅੱਜ ਸਵੇਰੇ ਆਪਾਂ ਲੂਣ ਵਾਲੀ ਲੱਸੀ ਪੀਤੀ ਬਾਰੋਂ ਮੰਗਵਾ ਕੇ। ਸਾਡੇ ਕੋਲ ਚਾ ਪੀਣ ਨੂੰ ਦਿਲ ਨਾ ਕਰੇ।
ਹੂੰ।
ਹੂੰ, ਹੋਰ?
ਅਸੀ ਤਾਂ, ਘਰ ਹੀ ਬਣਾ ਲੈਂਦੇ ਹੁੰਦੇ ਹ ਲੱਸੀ।
ਨਾਲ ਤੁਹਾਡਾ ਤੇ ਚਲੋ, ਸੌਖਾ ਹੋ ਗਿਆ ਥੋੜਾ ਅ, ਜਿਹੜਾ ਹੈਗਾ ਵਾ ਬਾਹਰ ਦਾ 'ਚਾ ਉਹ ਹੋ ਗਿਆ ਨਾ, ਰਿਡਿਊਸ ਹੋ ਗਿਆ। ਹੋਰ?
ਹੋਰ ਵਧੀਆ ਜੀ।
ਬੜੀ ਗਰਮੀ ਹੋ ਗਈ ਯਾਰ, ਬਹੁ ਪਤਾ ਨੀ ਕਿੰਨੇ ਮਹੀਨੇ ਤੱਕ ਪੈਣੀ ਗਰਮੀ। ਗਰਮੀ ਵੀ ਲੇਟ ਪਈ ਹੈ, ਤੇ ਲੇਟ ਹੀ ਨਿਕਲਣੀ ਹੈ।
ਹਾਂਜੀ, ਹੇ ਤਾਂ ਅਗਸਤ ਤੱਕ ਚੱਲੂਗੀ ਜੀ ਗਰਮੀ।
ਹਾਂ, ਹਾਂ। ਘਬਰਾਹਟ ਜੀ ਹੋ ਜਾਂਦੀ ਬੜੀ, ਹੁਣ ਬਾਹਰ ਨਿਕਲਣ ਨੂੰ ਦਿਲ ਨੀ ਕਰਦਾ, ਪਹਿਲੇ ਨਿਕਲ ਜਿਦਾ ਥੋੜਾ ਬਹੁਤਾ ਠੰਡ ਵਧੀਆ ਹੈਗੀ, ਸਾਰਿਆਂ ਵਾਸਤੇ।
ਹਾਂਜੀ।
ਹਾਂ, ਹੁਣ ਤੇ, ਹਰ ਪਾਸੇ ਬਿਲ ਈ ਬਿੱਲ ਆਇਆ ਕਰਨੇ, ਫਰਿਜ
ਹੁਣ, ਹਾਂਜੀ, ਹੁਣ ਤਾਂ ਕੰਮ ਕਰਨ ਨੂੰ ਵੀ ਜੀ ਨਹੀਂ ਕਰਦਾ ਨਾ ਗਰਮੀ ਕਰਕੇ, ਠੰਡ 'ਚ ਬੰਦਾ ਕੰਮ ਕਰੀ ਜਾਂਦਾ ਰਹਿੰਦਾ।
ਅਤੇ ਹੋਰ ਕੀ, ਮੈਂ ਤੇ 'ਅ ਸਵੇਰੇ ਇੱਥੇ ਆਈ ਹਾਂ ਆਪਣੇ ਤੇ ਇੰਨੀ ਘਬਰਾਹਟ ਹੋਈ ਮੈਨੂੰ, ਇੰਨੀ ਘਬਰਾਹਟ ਹੋਈ ਨਾ, ਮੈਂ ਕਿਹਾ ਜਲਦੀ ਖੋਲੋ, ਮੈਂ ਪਾਣੀ ਪੀਵਾਂ, ਏਸੀ ਲਾਵਾਂ, ਇੰਨੀ ਗਰਮੀ ਲੱਗੇ ਨਾ ਮੈਨੂੰ ਮੈਂ ਕਿਹਾ ਖਲੋਣ ਨੂੰ ਦਿਲ ਨਾ ਕਰੇ, ਕਿਉਂਕਿ ਸਵੇਰੇ-ਸਵੇਰੇ ਤੇ ਇੱਥੇ, ਧੁਪ ਚੜੀ ਹੁੰਦੀ ਹੈ ਇੱਕ ਤੇ।
ਉਪਰ ਤਾਂ ਫਿਰ, ਪਹਿਲੀ ਧੁੱਪ ਆ ਜਾਂਦੀ ਆ ਨਾ।
ਹਾਂ, ਬਹੁਤ ਜਲਦੀ ਆ ਜਾਂਦੀ ਹੈ।
ਹਮ।
ਹੋਰ ਸੁਣਾਓ?
ਹੋਰ ਵਧੀਆ ਜੀ, ਤੁਸੀਂ ਕੌਣ-ਕੌਣ ਹੋ ਫੈਮਿਲੀ 'ਚ?
। ਮੈਂ, ਮੇਰੀ ਸਿਸਟਰ, ਮੰਮਾ-ਪਾਪਾ, ਬਸ।
ਅੱਛਾ।
ਹਾਂ। ਹੋਰ ਕਿਤੇ ਗਏ ਨੀ, ਛੁੱਟੀਆਂ 'ਚ?
ਪੜ੍ਹਦੇ ਹੋ ਤੁਸੀਂ?
ਨਾ, ਕਰਦੀ, ਕੰਮ ਕਰਦੀ ਜੋਬ।
ਅੱਛਾ ਜੀ।
ਹਮ, ਜੋਬ ਕਰ ਕਰੀ ਦੀ।
ਹੋਰ?
ਬਸ ਵਧੀਆ-ਵਧੀਆ, ਨਵੀ ਤਾਜੀ?
ਠੀਕ ਹੈ, ਬਸ ਵਧੀਆ।
ਹਮ, ਕਿਤੇ, ਰਿਸ਼ਤੇਦਾਰ ਬੁਲਾਉਂਦੇ ਨੀ ਤੁਹਾਨੂੰ ਕੀ ਆਜੋ?
ਨਹੀਂ ਕਹਿੰਦੇ ਨੇ, ਕਹਿੰਦੇ ਨੇ ਰਹਿਣ ਲਈ ਆ ਜੋਓ, ਵੀ ਛੁੱਟੀਆਂ ਨੇ ਹੁਣ ਤਾਂ ਲੇਕਿਨ ਗਰਮੀ ਹੈ ਨਾ, ਬਾਹਰ ਨਿਕਲ ਨੂੰ ਜੀਅ ਨਹੀਂ ਕਰਦਾ ਹੈਗਾ।
ਸਹੀ ਗੱਲ ਹੈ ਵੀ। ਇਹੀ ਤੇ, ਗੱਲ ਹੁੰਦੀ ਹੈ।
ਹੋਰ, ਤਾਂ ਉਹ ਫਰ ਗਏ ਨਹੀਂ ਹੈਗੇ ਕਿਤੇ।
ਤੇ ਹੋਰ ਕੀ, ਗਰਮੀ ਸਵੇਰੇ ਸ਼ੁਰੂ, ਸਵੇਰੇ-ਸਵੇਰੇ ਹੀ ਧੁੱਪ ਚੜ੍ਹਨੀ ਸ਼ੁਰੂ ਹੋ ਜਾਂਦੀ ਬੰਦਾ ਜਾਵੇ ਕਦੋਂ।
ਹੂ।
ਹੂ। ਨਹੀਂ ਤੁਸੀਂ ਤਾਂ ਵੈਸੇ ਜਲਦੀ ਸੋ ਜਾਂਦੇ ਹੋ ਨਾ ਅਸੀਂ ਤੇ ਸੋਨੇ ਗਿਆ ਵੱਜੇ।
ਨਹੀਂ ਗਿਆਰਾਂ ਵਜੇ ਤੁਸੀ ਅਸੀਂ ਨੀਂਦ ਵੀ ਪੂਰੀ ਕਰ ਲੈਂਦੇ ਆ।
ਏਹ ਏਹ -ਗਿਆਰਾਂ ਵੱਜੇ ਸੌਣੇ ਆਂ ਦੱਸ ਵਜੇ ਰੋਟੀ ਖਾਂਣੇ ਹਾਂ।
ਤੁਸੀਂ ਰੋਟੀ ਲੇਟ ਖਾਂਦੇ ਹੋ ਨਾ।
ਹਾਂ ਬਟ ਨਾ ਸਾਡੇ ਸ਼ਹਿਰ ਚ ਹੁੰਦਾ ਕਿ ਸਤ ਤੋਂ ਲੇਟ ਹੁਣ ਬਾਰਾਂ -ਬਾਰਾਂ ਵਜੇ ਕੁੱਕਰ ਦੀਆਂ ਸੀਟੀਆਂ ਦੀ ਆਵਾਜ਼ ਆਂਦੀ ਸਾਡੀ ਗਲੀ ਚ।
ਅੱਛਾ। ਠੀਕ ਫੇਰ ਤੁਸੀਂ ਸਵੇਰ ਟਾਈਮ ਵੀ ਲੇਟ ਉੱਠਦੇ ਹੋ ਨਾ ਅਸੀਂ ਤਾਂ ਫਿਰ ਮੰਮੀ ਪੰਜ ਵਜੇ ਉੱਠਣਾ ਲਗਦੇ ਆ ਤੇ ਅਸੀਂ ਛੇ ਵੱਜੇ।
ਅੱਛਾ- ਅੱਛਾ ਠੀਕ ਹੈ ਕੋਈ ਵਰਕ ਨਹੀਂ ਕਰਦੇ?
ਨਹੀਂ ਕੋਈ ਵੋਕ ਨੀ ਕਰਦੇ ਸਾਡੇ ਪਿੰਡਾਂ ਚ ਕਿਹੜੀ ਬਕ
ਸੋ ਚਲੋ ਕੋਈ ਨੀ।
ਬਸ ਉੱਠਣ ਸਰ ਚਾਹ ਪੀ ਕੇ ਹਾਂਜੀ ਉੱਠਣ ਸਾਰ ਚਾਅ ਪੀ ਕੇ ਸਾਰੇ ਆਪੋ ਆਪਣੇ ਕੰਮਾਂ ਲਾ ਤੇ ਕੋਈ ਮੱਝਾਂ ਦਾ ਕਰਨ ਲੱਗ ਗਈਆਂ ਇੱਧਰ ਮ ਝੁੱਲੇ ਦਾ ਕਰਨ ਲੱਗ ਗੀਆਂ ਖੇਤ ਚ
ਚਲੋ ਠੀਕ ਏ ਬਾਏ
ਹਾਂ ਹਾਂਜੀ ਠੀਕ ਹੈ ਜੀ ਬਾਏ